ਉਹ ਸਤਿ ਸ੍ਰੀ ਅਕਾਲ ਵੀਰ ਜੀ। ਵਧੀਆ-ਵਧੀਆ ਤੂੰਹੀ ਸੁਣਾਓ-
ਵਧੀਆ ਘਰਦੇ ਠੀਕ ਸਾਰੇ- ਹਾਂਜੀ ਮੈਂ ਤਾਂ ਵਸ ਵੈਸੇ ਹੀ ਬੈਠੇ ਬੈਠਾ ਸੀ ਮੈਂ ਕਿਹਾ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਆ ਹੁਣ ਦਿਨ ਪਰ ਦਿਨ ਤੇ ਨਵੀਂ ਸਕੀਮਾਂ ਆ ਰਹੀਆਂ ਨੇ ਮੈਂ ਕਿਹਾ ਕੁਝ ਗੱਲ ਬਾਾਤ ਹੀ ਕਰ ਲਈਏ ਕਿਸੇ ਨਾਲ ਕਿਸੇ ਦੇ ਵਿਚਾਰ ਸਾਂਝੇ ਹੋ ਜਾਣ ਥੋੜੇ ਜਿ ਆਪਣੇ ਨਾਲ ਹਾਂਜੀ ਤੇ ਮੈਂ ਬਸ ਇਹਦੇ ਬਾਰੇ ਪੁੱਛਿਆ ਮੈਂ ਕਿਹਾ ਤੁਹਾਨੂੰ ਕੀ ਲੱਗਦਾ ਕਿੰਨਾ ਪੰਜਾਬ ਦੇ ਜਿਉ ਕਹਿ ਰਹੇ- ਹੈਲੋ- ਮੈਂ ਤਾਂ ਵੈਸੇ ਹੀ ਬੈਠਾ ਸੀ ਮੈਂ ਤਾਂ ਸੋਚਿਆ ਮੈਂ ਕਿਹਾ ਹੁਣ ਬਸ ਦੁਬਾਰਾ ਇਲੈਕਸ਼ਨਾਂ ਹੋਣ ਵਾਲੀਆਂ ਨੇ ਤੇ ਜਿਵੇਂ ਕਹਿੰਦੇ ਆ ਕੁਛ ਨਵਾਂ ਸਕੀਮਾਂ ਆਉਣ ਵਾਲੀਆਂ ਜਾਂ ਪੰਜਾਬ ਦੇ ਹਾਲਾਤ ਬਦਲ - ਵਾਲੇ ਮੈਂ ਪੁੱਛਣਾ ਵੈਂ ਕਿ ਤੁਹਾਡੇ ਕੀ ਵਿਚਾਰ ਆ ਕੀ ਹੋ ਲੱਗਦਾ ਹਾਲਾਤ ਬਦਲਣਗੇ? ਉਵੇਂ ਬਸ ਜੋ ਚੱਲ ਰਿਹਾ ਉਹੀ ਗਾ ਅੱਗੇ ਜਾਂ ਜੋ ਗ਼ਰੀਬ ਹੋ ਰਹੇ ਨੇ ਹਾਂਜੀ ਅੱਛਾ।
ਸਾਇਬ
ਹੈਲੋ।
ਭਗਵੰਤ ਮਾਨ ਕੀ ਜੋ ਪਾਰਟੀ ਐ ਨਾ ਆਮ ਆਦਮੀ ਪਾਰਟੀ।
ਹਾਂਜੀ-ਹਾਂਜੀ
ਵੋ ਪਾਰਟੀ ਤੁਸੀਂ ਸਮਝੋ ਕਿ ਵੋ ਉਹ ਨਸ਼ੇ ਨੂੰ ਬੜਾਵਾ ਦੇ ਰਈ ਐ।
ਹਾਂਜੀ।
ਆ।
ਮੈਨ ਮੈਨੂੰ ਵੀ ਇਹੀ ਲੱਗਦਾ ਕਿ ਪੰਜਾਬ ਦੇ ਹਾਲਾਤ ਨਈ ਵਿਗੜਦਾ ਬਦਲ ਸਕਦੇ ਕਿਉਂਕਿ ਜਦੋ ਹਿਸਾਬ ਨਾਲ ਜੋ ਆਂਦੇ ਟਾਈਮ ਚ ਚੱਲੇ ਐ ਵਿਗੜ ਸਕਦੇ ਐ ਪਰ ਠੀਕ ਨਹੀਂ ਹੋ ਸਕਦੇ। ਕਿਉਂਕਿ ਐ ਨਾ ਹੁਣ ਜਿੰਨੇ ਇਹ ਤਾਂ ਵੋਹੀ ਬਸ ਪ੍ਡਿਕਟ ਆਲੀ ਗੱਲਾਂ ਹੋ ਗਈਆਂ ਯਾ ਇਹਨਾਂ ਦੇ ਇਲਾਵਾ ਹੋਰ ਕੁਛ, ਜਿਵੇਂ ਐ ਜਿਵੇਂ ਹੁਣ
ਜੀ ਜੀ।
ਕੁਛ ਨਵੀਂ ਤਾਜੀ ਅਪਣੇ ਵੱਲੋਂ
ਨਵੀ ਤਾਜੀ ਤਾਂ ਬਸ ਠੀਕ ਹੀ ਐ।
ਅੱਛਾ ਜੀ।
ਤੁਸੀਂ ਸੁਣਾਓ, ਪੰਜਾਬ, ਪੰਜਾਬ ਦੇ ਫ ਫੂਡ ਬੜੇ ਵਧੀਆ ਨੇ ਉੱਥੇ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਜਿਵੇਂ ਹੁਣ ਥੋੜ੍ਹੇ ਟਾਈਮ ਪਹਿਲਾਂ ਈ ਅਸੀਂ ਇੱਧਰ ਇਹ ਇੱਧਰ ਗਏ ਸੀ ਕਿਸੇ ਦੇ ਵਿਆਹ ਦੇ ਵਿੱਚ ਅੰਬਰ ਸਰ ਤਾਂ ਓਥੇ ਅਲੱਗ-ਅਲੱਗ ਦੁਕਾਨਾਂ ਨੇ। ਉੱਥੇ ਜਿਵੇਂ ਹਰ ਚੀਜ਼ ਦੀ ਜਿਵੇਂ ਯਾਤਰਾ ਵਾਸਤੇ ਛੋਲੇ ਛੋਲੇ-ਭਟੂਰੇ ਤੇ ਆ। ਕੁਲਚੇ ਬਹੁਤ ਮਸ਼ਹੂਰ ਨੇ ਅੰਮ੍ਰਿਤਸਰ ਦੇ ਕਿਤੇ ਕਦੇ ਟਰਾਏ ਤੁਸੀਂ?
ਮੈਂ ਤੋ ਵੀਰ ਜੀ ਮੈਂ ਤੋ ਮੇਰਾ ਤੋ ਜਾਣਾ ਈ ਨਈ ਓ ਪਾਤਾ ਉੱਥੇ। ਮੈਂ ਤਾਂ ਬਹੁਤ ਸੋਚਦਾ ਉੱਥੇ ਜਾਣੇ ਦੀ ਲੇਕਿਨ ਬਸ ਇਹੀ ਐ ਕੰਮ ਚ ਫਸ ਜਾਂਦੇ ਨੇ ਅਸੀਂ ਗੁਰੂ ਬਾਜ਼ਾਰ ਤੂੰ ਜਾਨੇ ਨਾ ਅਸੀ ਤੇ ਕਰਾ
ਦਾ ਦਾਦਾ
ਸਹੀ ਗੱਲ ਐ ਹੋਰ ਸੁਣਾਓ। ਹੂੰ। ਹੋਰ ਦੱਸੋ। ਹੈਲੋ। ਉਹਦੀ ਵਾਜ ਨੀ ਆਰੀ ਕਲੀਅਰ। ਹੈਲੋ, ਹੈਲੋ। ਆਵਾਜ਼ ਈ ਨੀ ਆਰੀ, ਹੈਲੋ।
ਹ
ਹੈਲੋ ਵੀਰ ਜੀ ਕਿੱਥੇ ਗਏ? ਹੈਲੋ। ਜੀ। ਹੈਲੋ ਵੀਰ ਜੀ ਹੈਲੋ। ਆਵਾਜ਼ ਆ ਰਈ ਐ ਤੁਆਡੀ ਤੁਆਡੀ ਅਵਾਜ਼ ਨਹੀਂ ਆ ਰਈ ਇੱਥੇ। ਹੈਲੋ, ਹੈਲੋ। ਹਾਂਜੀ ਆਵਾਜ਼ ਨੀ ਆਰੀ ਤੁਆਡੀ। ਹੈਲੋ। ਕੀ ਗੱਲ ਹੋ ਗਈ ਆਵਾਜ਼ ਨਹੀਂ ਆ ਰਈ ਐ, ਟਾਈਮਿੰਗ ਚੱਲਦੀ ਆਵਾਜ਼ ਨੀ ਆ ਰਈ ਐ। ਹੈਲੋ। ਹੈਲੋ। ਹੈਲੋ ਵੀਰ ਜੀ, ਕਿੱਥੇ ਗਏ ਹੈਲੋ ਵੀਰ ਜੀ, ਹੈਲੋ? ਹੈਲੋ, ਵੀਰ ਜੀ ਆਵਾਜ਼ ਨਹੀਂ ਆ ਰਹੀ ਹੈ, ਹੁਣ ਕੀ ਕਰਾਂ? ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ, ਹੁਣ ਕੋਲ ਹੈਲੋ?
ਹ
ਹੈਲੋ ਉਹਦੇ ਬਾਵਾਾਦ ਹੈਲੋ ਹੈਲੋ ਹੈਲੋ? ਹੈਲੋ ਹੈਲੋ? ਹੈਲੋ ਹੈਲੋ ਹੈਲੋ। ਹੈਲੋ ਹੈਲੋ। ਹੋਰ ਸੁਣਾਓ ਤੁਸੀਂ, ਆਵਾਜ਼ ਹੁਣ ਆ ਰਹੀ ਨਹੀਂ ਹੈ, ਕੀ ਕਰੇ? ਹੈਲੋ? ਹੈਲੋ? ਹੈਲੋ? ਵੀਰ ਜੀ, ਹੈਲੋ ਵੀਰ ਜੀ? ਆਲੂ ਬਜੀੀ ਹੈਲੋ ਹਾਂਜੀ ਵੀਰ ਜੀ? ਹਾਂ ਹੁਣ ਆਈਏ ਜੀ ਹੁਣ ਆਈਏ ਹੁਣ ਆਈਏ।
ਮੈਂ ਕਿਆ ਪਤਾ ਨੀ ਕਿਆ ਹੋ ਗਿਆ ਈ।
ਮੈਂ ਵੀ ਇਥੇ ਆਵਾਜ਼ ਹੈਲੋ-ਹੈਲੋ ਕਰ ਰਿਆ ਉੱਥੋਂ ਆਵਾਜ਼ ਈ ਨੀ ਆਰੀ ਤੁਆਡੀ।
ਹਾਂਜੀ ਮੈਂ ਉਹੀ, ਮੈਂ ਪੂਰਾ ਮੈਂ ਵਾਈਫਾਈ ਲੱਗਣਾ ਏ ਦੇਖਣਾ, ਕਿ ਡੌਨ ਸਿੰਨਲ। ਪਤਾ ਡਾਊਨ ਹੋ ਗਿਆ, ਸਿਗਨਲ ਵੀ ਪੂਰੇ ਆ ਰਹੇ, ਪਤਾ ਨੀ ਕੀ ਗੱਲ ਹੋ ਗਈ।
ਕਿ ਕਿਆ ਕੀ ਗੱਲ ਹੋ ਗਈ, ਵੀਰ ਜੀ ਗੁੱਸਾ ਹੋ ਗਿਆ ਕਿ?
ਨਾ- ਨਾ ਮੈਂ ਕਾਨੂੰ, ਗੁੱਸਾ ਹੋਣਾ ਵੀਰ ਦੀ ਇੰਨੀ ਵਧੀਆ ਗੱਲ ਹੋ ਰਹੀ ਹੈ, ਮੈਂ ਕਿਹਾ ਪਤਾ ਨੀ ਕ ਹੋ ਗਿਆ, ਆਵਾਜ਼ ਆਏ ਗੀ, ਰਹੀ ਮੈਂ ਉਚੀ ਉਚੀ ਦੇਖੀ ਜਾਂਦਾ ਮੈਂ ਓਡੀਓ ਚ ਅ ਕੇ ਤਾਂ ਮੇਰਾ ਵੀ ਓਡੀਓ ਸਾਰਾ ਹੋਣਾ, ਮੈਂ ਕਿਹਾ ਪਤਾ ਨੀ ਕੀ ਗੱਲ ਹੋਈ।
ਮੈਂ ਵੀ ਹੋਰ, ਬਾਰ -ਬਾਰ ਚੈੱਕ ਕਰਿਆ ਮਨ ਬਾਰ -ਬਾਰ ਚੈੱਕ ਕਰਿਆ ਮ ਕੀ ਹੋ ਗਿਆ -ਕੀ ਹੋ ਗਿਆ।
ਇੱਕ ਤਾਂ, ਨੈਟਵਰਕ ਦਾ ਇਸ਼ੂ ਬਹੁਤ ਹੈ ਜੀ, ਆਪਣੇ ਪੰਜਾਬ ਚ ਸਭ ਸਭ ਤੋਂ ਮੇਨ ਵੱਡੀ ਗੱਲ ਤਾਂ ਇਹ ਹੈ। ਜਿੱਥੇ ਮਰਜ਼ੀ ਚੱਲ ਜਾਓ, ਕਹਿੰਦੇ ਫੋਰ ਜੀ ਫਾਈਵ ਜੀ ਹੋ ਗਿਆ ਫਾਈਵ ਜੀ ਸਿਕਸ ਜੀ ਲਉ ਜੀ ਇੱਧਰ ਨੈਟਵਰਕ ਕਦੇ ਨੀ ਆਉਂਦਾ। ਕਦੇ ਕਦੇ ਘੱਟ ਜਾਂਦਾ, ਕਦੇ ਬੱਚ ਜਾਂਦਾ, ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹੀ ਹੈ। ਹਮ ਇਹਦਾ ਕਹੀ ਜਾਂਦੇ ਆ ਕਿ, ਹਾਂ ਬੱਚਿਆਂ ਲਈ ਆਹ ਕਰ ਦੇਣਾ, ਉਹ ਕਰ ਦੇਣਾ, ਜਾਂ ਔਨਲਾਈਨ ਕਰ ਦੇਣਾ ਜਿਹੜਾ ਕਹਿੰਦੇ ਨੇ, ਹੁਣ ਕਰੋਨਾ ਚ ਔਨਲਾਈਨ ਹੋ ਗਿਆ, ਉਦੋਂ ਵੀ ਹੈਹੀ ਸਿਆਪਾ ਸੀ। ਕੀ ਹਾਲ।
ਸਭ ਔਨਲਾਈਨ, ਕਰ ਦਿੱਤੇ।
ਹਮ ਹੋ ਸਿਆਪਾਂ ਸੀ ਨਾ ਉਦੋਂ ਰੇ ਜਾਂਦੇ ਸੀ ਉਹੀ ਹੁਣ ਵੀ ਸਿਆਪਾਂ ਨਾ ਹੁਣ ਰੇ ਜਾਂਦੀ ਇਹ ਦਾ ਕਮਾਲ ਹੋਈ ਪ ਸਮਝ ਨੀ ਲੱਗਦੀ ਮੈਨੂੰ, ਤਾਂ ਗੁੱਸਾ ਇੰਨਾ ਜਾਿਆਦਾ
ਉਹ ਜੀ ਬਿਲਕੁਲ ਬੰਦਾ ਕਮਾਲ ਦੀ ਗੱਲ, ਅਸੀਂ ਇਹ ਚੀਜ਼ ਲਿੱਤੀ ਕਿਸ ਲਈ ਏ। ਸਾਡੇ ਸਾਡੀ ਫੈਸਿਲਿਟੀ ਲ ਲਿੱਤੀ ਨਾ ਔਰ ਪੂਰਾ -ਪੂਰਾ ਅਸੀਂ ਭੁਗਤਾਨ ਕਰਦੇ ਰਹ?
ਅਸੀਂ ਪੇਮੈਂਟ ਕਰ ਰਹੇ ਹਾਂ, ਨਾਲ ਉੱਪਰ ਤੋਂ ਮਹਿੰਗੇ ਰ ਹਰ ਵਾਰੀ। ਚਾਰਜ ਮਹਿੰਗੇ ਕਰ ਦਿੰਦੇ ਹਾਂ। ਅਸੀ ਫਿਰ ਵੀ ਉਹ ਮੱਥਾ ਮਾਰ ਜੋਓ ਜਾਂ ਹੈਲੋ-ਹੈਲੋ ਕਰਦੇ ਰਹੇ ਨੇ।ਜਾਂ ਕਦੇ-ਕਦੇ ਨੈਟ ਨੀ ਚੱਲਦੇ ਇਹਨਾਂ ਦੇ।
ਹੋਰ ਦੱਸੋ?
ਹੋਰ ਤੇ ਬਸ ਇਹ ਹੈ। ਜਿਵੇਂ ਹੁਣ ਕੰਪਨੀਆਂ ਇਹਨੇ ਹੁਣ ਹਾਂ ਜਿਵੇਂ ਹੁਣ ਦੀ ਉਹ ਗੱਲ ਫੜ ਲੋ। ਹਏ ਨਾ ਜਿਵੇਂ ਹੁਣ ਇਹ ਨੈਟਵਰਕ ਜਿਹੜਾ ਮਹਿੰਗਾ ਕੀਤਾ ਹੋਇਆ ਹੁਣ ਇਹਦੇ ਉੱਪਰ ਵੀ ਆਪਾਂ ਨੂੰ ਪੈਸੇ ਪਾ ਜੇ ਤਾਂ ਬਾਅਦ ਹੁਣ ਜਿਵੇਂ ਇੱਕ ਬੰਦੇ ਦਾ ਇੱਕ ਦਿਨ ਦਾ ਰਿੀਚਾਰਜ ਬਚ ਜਾਂਦਾ, ਉਹਦੇ ਵੀ
ਸੋਚਣਾ ਚਾਹੀਦਾ ਨਾ ਗਵਰਮੈਂਟ ਨੇ ਸੋਚਣਾ ਚਾਹੀਦਾ ਪਬਲਿਕ ਦਾ ਪੈਸਾ ਲੱ ਦਾ ਹੈ, ਤਾਂ ਪਬਲਿਕ ਕੀ ਕਰੇਗੀ।
ਹਾਂਜੀ ਉਲਟ ਪਬਲੀ ਮਸਾ ਖਾ-
ਹਾਂ--ਤੁਸੀਂ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਵ ਸਹੀ ਵਧੀਆ ਗੱਲ ਏ ਤੁਹਾਡੀ। ਹੰਡਰੇੇਡ ਪਰਸੈਂਟ।
ਹਾਂਜੀ-ਹਾਂਜੀ ਮਤਲਬ ਹੋਰ ਖਾ ਦਿਨ ਪਰ ਦਿਨ ਹੈਰਾਣੇ ਕਰਦੀ ਜਾਂਦੀ ਈ ਆ। ਹੈਲ
ਮੈਂ ਤਾਂ ਇਹ ਸੋਚ ਰਿਹਾ ਸੀ। ਪੋਸਟਪੇਡ ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ ਆਰੀ ਆਵਾਜ?
ਆ ਰਹੀ ਐ ਜੀ ਆ ਰਹੀ ਆ ਰਹੀ ਐ ਤੁਹਾਡੀ ਆਵਾਜ਼ ਆ ਰਹੀ ਐ ਮੇਰੇ ਕੋਲ ਪਹੁੰਚ ਗਈਹੈ ਜੀ ਆਵਾਜ਼ ਚਹੀ
ਜੀ-ਜੀ-ਜੀ ਮੈਂ ਤਾਂ ਸੋਚ-ਸੋਚ ਰਹੇ ਸੀ ਅ ਸਾਡਾ ਮੈਂ ਸੋਚ ਰਿਹਾ ਅਸੀਂ ਪ੍ਰੀਪੇਡ ਸੇ ਪੋਸਟਪੇਡ ਤੇ ਆ ਜਾਏ। ਤਾਂ ਵਧੀਆ ਰਹੇਗਾ।
ਹਾਂਜੀ- ਹਾਂਜੀ ਪੋਸਟਪੇਡ ਜਿਆਦਾ ਸੀਗਾ ਨਾਲ ਪਹਾੜਾਂ ਦੇ ਵਿੱਚ ਵੀ ਚੱਲ ਜਾਂਦਾ ਐ। ਰੇਂਜ ਵੀ ਇਹਦੀ ਰੋਮਿੰਗ ਵੀ ਠੀਕ ਆ।
ਆਹ, ਉਹ ਵੀ ਨਾ ਸਰਵਿਸ ਵਧੀਆ ਦਿੰਦੇ ਨੇ ਸਰਵਿਸ ਵਧੀਆ ਦਿੰਦੇ ਨੇ ਕਸਟਮਰ ਨੂੰ ਉਹ ਅੱਜ-ਕੱਲ ਤੋ ਅੱਜ-ਕੱਲ ਤੋਂ ਇੰਝ ਹੋ ਗਿਆ ਤੁਸੀਂ,, ਚਾਰ- ਚਾਰ ਨੰਬਰ ਹੈ ਪਰਿਵਾਰ ਤੇ ਚਾਰੋ ਨੰਬਰ ਨੂੰ ਤੁਸੀਂ ਇੱਕ ਇੱਕ ਪਲੈਨ
ਹਾਂਜੀ-ਹਾਂਜੀ। ਪਲੈਨ ਤੇ ਸਹੀ ਹੈ, ਸਹੀ ਹੈ ਜੀ ਵੀਰ ਜੀ। ਜਿਵੇਂ ਆਣਾ ਹੁਣ ਹੁਣ ਆ ਨਾ ਆਪਣਾ ਜਿਵੇਂ ਫਰੋਡ ਵੀ ਬਹੁਤ ਹੋਣ ਲੱਗ ਗਿਆ ਨੰਬਰਾਂ ਦੇ ਵਿੱਚ ਬੰ
ਤੁਹਾਡੇ ਪਾਸ ਆਏ ਕੋਈ ਪਲਾਨ ਤੁਸੀਂ ਮੈਨੂੰ ਦੱਸਣਾ-
ਹਾਂਜੀ-ਹਾਂਜੀ ਜ਼ਰੂਰ ਦੱਸੂੰਗਾ ਪਰ ਇਹ ਨਾ ਬੰਦੇਿਆਂ ਨੂੰ ਬੱਚ ਕੇ ਵੀ ਰਹਿਣਾ ਚਾਹੀਦਾ ਕਿਉਂਕਿ ਅੱਜ-ਕੱਲ੍ਹ ਮੈਂ ਦੋ ਤਿੰਨ ਪਹਿ ਪਹਿਲਾਂ ਮੈਂ ਖ਼ਬਰ ਸੁਣੀ ਬੰਦੇ ਦੀ ਇੱਕ ਬੰਦੇ ਦੇ ਨਾਂ ਤੇ ਆਧਾਰ ਕਾਰਡ ਤੇ ਸੱਤ ਸਿੰਮ ਲੱਤੇ ਹੋਏ ਆ ਬੰਦੇ ਕੋਲ ਚਲਾ ਇੱਕੇ ਰਿਹਾ ਹੁਣ ਉਹ ਛੇ ਸਿੰਮ ਪਤਾ ਨੀ ਕਿਹੜੇ- ੱਤੇ ਹੋਏ ਇਹ ਕਿਹੜੇ ਹੁਣ ਕੱਲ੍ਹ ਨੂੰ ਕੋਈ ਸ਼ਮਾਰ ਦਾਤ ਹੋ ਗਈ ਜਾਂ ਬੰਦੇ ਦਾ ਉਹ ਸਿੰਿਮ ਫੜਿਆ ਗਿਆ ਤਾਂ ਬੰਦਾ ਫਸ ਗਿਆ।
ਹਾਂ ਹੁਣ ਤੂੰ ਉਹ ਬੰਦੇ ਫਸੇਗਾ ਜਿ ਜਿਹਦੇ ਆਧਾਰ ਕਾਰਡ ਪੈਨ ਗਟ ਲੱਗੇ ਪਏ ਕੋਈ ਬੰਦਾ ਫਸੇਗਾ।
ਫਸੂਗਾ ਜੀ ਨਾਲ ਪੂਰਾ ਬ ਬਹੁ ਬੁਰਾ ਹਾਲ ਹੋਊਗਾ ਨਾਲੇ ਕੱਲ ਹੈ ਜੀ ਹੋਰ- ਕੋਈ ਵਾਰਦਾਤ ਹੋ ਗਈ ਕੋਈ ਬੰਬ-ਬੁੰਬ ਬਲਾਸਟ ਹੋ ਗਿਆ ਉਹਦੇ ਨਾਲ ਸਿਗਨਲ ਦੇ ਨਾਲ ਤਾਂ ਇਹ ਬੰਦਾ ਦਾ ਬਹੁਤ ਬੁਰਾ ਹਲ ਗਿਆ ਬੰਦੇ ਦਾ-
ਉਹ ਦੇਗੀ ਨਾ ਕੰਪਨੀ ਲੇਗੀ।
ਹਾਂਜੀ ਕੰਪਨੀ ਦਾ ਲਊਗੀ ਜੀ ਨਾਲ ਫੇਿਰ ਉਹ ਕੰਪਨੀ ਦਾ ਲਉਗੀ। ਆਧਾਰ ਕਾਰਡ ਤੇ ਜਿਹੜਾ ਪ੍ਰੂਫ ਦਾ ਬੰਦੇ ਦੇ ਜਿਵੇਂ ਉਹ ਆਧਾਰ ਕਾਰਡ ਦਾ ਪਸ ਤਾਂ ਬੰਦੇ ਤੇ ਪਹਿਲਾਂ ਤਾਂ ਬੰਦੇ ਤੇ ਗੱਲ ਆਊਗੀ ਹਾਂਜੀ ਬਹੁ ਵਧੀਆ-